ਹੈਲੋ! ਆ ਰੀ ਆ ਅਵਾਜ਼?
ਹਾਂਜੀ!
ਹੋਰ ਦੱਸੋ?
ਹੋਰ ਦੱਸੋ? ਹੈਲੋ!
ਹੈਲੋ!
ਹਾਂਜੀ!
ਇਤਨਾ ਲੇਟ ਮਤਲਬ ਆਪਨੇ ਕੇ ਕੇ ਕਿਹਾ।
ਮੇਰਾ ਹੋਪਣ ਸੀ।
ਹਾਂ ਆਪ ਕਿੱਧਰ ਥੇ? ਜੋ ਇਤਨੀ ਲੇਟ ਪੋਰਟ ਜਾ
ਅਭੀ-ਅਭੀ ਬਤਾਊ ਯਾਂ ਰੁਕ ਕੇ ਬਤਾਊ?
ਅਭੀ ਬਤਾਓ ਨਾ।
ਅੱਛਾ ਕਿਆ ਕਰੋਗੇ ਫਿਰ ਜਾਣ ਕੇ
ਜਾਣ ਕੇ ਤੇ ਜ਼ਰੂਰੀ ਐ।
ਨਈ ਬਤਾਉ ਨਾ ਕਿਆ ਕਰੋਗੇ ਜਾਣਕੇ
ਆਪ ਬੀਜੀ ਆਦਮੀ ਹੋ ਇਸ ਕਰਕੇ ਪੂਜ ਰਯਾ ਨੂੰ ਨਾ। ਹੂੰ ਓ ਕਿਆ ਕਰਤੇ ਹੋ ਆਪ ਲਾਈਨ ਮੇ
ਕੁਝ ਵੀ ਨੀ ਵੇਲੀ
ਆਪਾਂ ਨਾ ਪੰਜਾਬੀ 'ਚ ਗੱਲ ਕਰਨੀ ਪੰਜਾਬੀ 'ਚ ਬੋਲੋ। ਵੇਲੀ ਓ ਤੁਸੀਂ ਸਟੱਡੀ ਸਟੂਡੀ ਨਈ ਕਰਦੇ। ਹੈਲੋ ਹੈਂ।
ਹਿੰਦੀ ਮੇ ਕਯਾ
ਹਿੰਦੀ ਮੇ ਨੀ ਕਰ ਸਕਦੇ ਨਾ।
ਇੱਕ ਮਿੰਟ ਦੋ ਮਿੰਟ ਅਗਲੀ ਦੁਬਾਰਾ ਬੈਕ ਕਾਲ ਕਰਨਾ।
ਨਈ-ਨਈ ਕੋਲ ਨੀ ਕੱਟ ਕਰਨੀ। ਓ ਕੋਲ ਨੀ ਕੱਟ ਕਰਨੀ ਯਾਰ ਸਮਝਿਆ ਕਰੋ।